ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ।
ਬਸ ਜੀ ਵਧੀਆ ਤੁਸੀਂ ਸੁਣਾਓ ਤੁਹਾਡੇ ਕੀ ਹਾਲ ਚਾਲ।
ਬਸ ਜੀ ਵਧੀਆ ਬੈਠੇ ਸੀ।
ਹੋਰ ਕੀ ਕਰ ਰਹੇ ਸੀ ਬੱਚੇ ਠੀਕ।
ਬਸ ਬੱਚੇ ਤਾਂ ਬੈਠੇ ਨੇ ਅਸੀਂ ਸਾਰਾ -ਸਾਰਾ ਦਿਨ ਗਰਮੀ ਇੰਨੀ ਆ ਬਾਹਰ ਨਿਕਲਿਆ ਨੀ ਜਾਂਦਾ।
ਹਾਂਜੀ ਗਰਮੀ ਤਾਂ ਬਹੁਤ ਹੈ ਪਰ ਲੇਕਿਨ ਅੱਜ ਥੋੜਾ ਹੋ ਰਿਹਾ ਮੌਸਮ ਠੀਕ। ਬਾਰਿਸ਼ ਵੀ ਆਈ ਸੀ ਸਾਡੇ ਵੱਲ ਤਾਂ ਅੱਜ
ਸਾਡੇ ਵੱਲ ਤੇ ਆਈ ਨੀ ਦੇਖੋ ਗਰਮੀ ਇੰਨੀ ਹੈ। ਪੂਰਾ -ਪੂਰਾ ਦਿਨ ਏਸੀ ਚਲਦਾ ਪਿਆ ਇੱਥੇ
ਹਾਂ ਉਹ ਤੇ ਏਸੀ ਤੇ ਪੂਰਾ- ਪੂਰਾ ਦਿਨ ਹੀ ਚੱਲਦਾ ਰਹਿੰਦਾ।
ਉਹੀ ਮੈਂ ਹੁਣ ਕਹਿੰਦੀ ਵੀ ਹੈ ਮੈਂ ਤਾਂ ਬਿੱਲ ਜਿਆਦਾ ਆਏਗਾ ਥੋੜਾ ਟਾਈਮ ਬੰਦ ਕਰਦੋ ਜਬਾਬ ਆਂਦਾ ਬਈ ਗਰਮੀ ਇੰਨੀ ਹੈ।
ਗਰਮੀਆਂ ਨੇ ਬਈ ਬਹੁਤ ਟੈਂਪਰੇਚਰ ਵੀ ਕਿੰਨਾ ਹਾਈ ਹੋਇਆ ਦਾ। ਬਹੁਤ ਜ਼ਿਆਦਾ ਗਰਮੀ ਹੈ ਦਿਲ ਹੀ ਨਹੀਂ ਕਰਦਾ ਏਸੀ 'ਚੋਂ ਬਾਹਰ ਨਿਕਲਣ ਦਾ ਤਾਂ
ਉਹ ਤਾਂ ਹੈ ਹੀ ਮੈਂ ਖੁਦ ਬੈਠੀ ਹੁੰਦੀ ਹਾਂ ਨਾ ਮੈਨੂੰ ਫਿਰ ਐਵੇਂ ਜਦੋਂ ਰੋਟੀ ਬਣਾਉਣ ਜਾਣਾ ਹੁੰਦਾ ਮੈਂ ਕਹਿੰਣੀ ਆ ਯਾਰ ਥੋੜੀ ਦੇਰ ਬੈਠਣ ਦੋ ਹੱਲੇ ਰੁਕ ਕੇ ਜਾਂਨੀ ਆਂ।
ਹਾਂ ਹਾਂਜੀ- ਹਾਂਜੀ ਸਾਡੇ ਤਾਂ ਇੱਥੇ ਅਹ ਅੱਛੀ ਖ਼ਾਸੀ ਬਾਰਿਸ਼ ਪਈ ਹੈ। ਤੇ ਮੌਸਮ ਥੋੜਾ ਠੀਕ ਹੋ ਗਿਆ ਅੱਜ ਹਾਂ ਅੱਜ ਪੌਦਿਆਂ ਨੂੰ ਵੀ ਅੱਛਾ ਪਾਣੀ ਮਿਲ ਗਿਆ ਸਾਡੇ ਤੇ ਅੱਜ ਪਾਣਾ ਨੀ ਪਏਗਾ।
ਨਹੀਂ ਇੱਥੇ ਤਾਂ ਦੇਖੋ ਤੁਸੀਂ ਬਾਰਿਸ਼ ਦੀ ਬੂੰਦ ਵੀ ਨਹੀਂ ਹੈ ਤੇ ਬਾਰਿਸ਼ ਆਵੇ ਵੀ ਨਾ ਉਸ ਦਿਨ ਪਤ ਤਾਂ ਕੀ ਹੋਇਆ ਪਰਸੋਂ ਹੱਲੇ ਬਾਰਿਸ਼ ਆਈ ਏ ਪੰਜ ਮਿੰਟ ਵਾਸਤੇ ਤੇ ਹੋਰ ਹੁਮਸ ਕਰਕੇ ਚਲੀ ਗਈ ਏ। ਮਤਲਬ ਨਾ ਇੰਨਾ ਗੰਦਾ ਹੋ ਗਿਆ ਮੌਸਮ ਵੀ ਪਸੀਨਾ- ਪਸੀਨਾ ਉਹ ਗੰਦੀ ਚਿਪਚਿਪੀ ਵਾਲੀ ਗਰਮੀ
ਹੂ ਹੂ ਉਹੀ ਨਾ ਗੁੰਮਸ ਹੋ ਜਾਂਦੀ ਹੈ ਸਾਰੀ ਤਪਸ ਨਿਕਲਦੀ ਹੈ।
ਹੂ
ਤੇ ਬਹੁਤ ਜ਼ਿਆਦਾ ਹੀ ਗਰਮੀ ਹੋ ਪਈ ਹੈ।
ਉਹ ਤਾਂ ਹੈ ਹੀ ਦੇਖੋ ਆ ਸਕੂਲ ਵੈਕਿਊਮ ਨਾ
ਤੁਸੀਂ
ਨਾ ਕਿੱਥੇ ਟਾਈਮ ਮਿਲ ਵੀ ਸਵੇਰੇ ਸਵੇਰੇ ਪਹਿਲਾਂ ਅਸੀਂ ਜਾਣਾ ਸੀਗਾ ਜਦੋਂ ਛੁੱਟੀਆਂ ਇਹਨਾਂ ਦੀਆਂ ਸ਼ੁਰੂ ਹੋਈਆਂ ਸੀ ਬੱਚਿਆਂ ਦੀਆਂ ਤਾਂ ਬਿਮਾਰ ਪੈ ਗਏ ਦੋਨੋ ਤੇ ਫਿਰ ਤਾਂ ਉਸ ਟਾਈਮ ਤੇ ਦਾ ਨਹੀਂ ਹੋਇਆ ਫਿਰ ਤਾਂ ਇਹਨਾਂ ਨੇ ਕੰਮ ਵੀ ਨੀ ਕੀਤਾ ਸੀ ਹੋਲੀਡੇ ਹੋਮਵਰਕ ਉਹ ਕੀਤਾ ਕੰਪਲੀਟ ਹੁਣ ਸਕੂਲ ਸ਼ੁਰੂ ਹੋਣ ਵਾਲੇ ਨੇ ਮੈਂ ਕਿਹਾ ਰਹਿਣ ਦੋ ਹੂ ਘੁੰਮਣ ਫਿਰਨ ਤੇ
ਹਾਂ ਹੁਣ ਤੇ ਔਖਾ ਹੀ ਹੈ ਹੁਣ ਤੇ ਨਹੀਂ ਜਾਇਆ ਜਾਣਾ ਬੱਚਿਆਂ ਦੇ ਸਕੂਲ ਖੁੱਲਣ ਵਾਲੇ ਨੇ ਹਫਤੇ ਤੱਕ ਆ
ਉਹ ਇ ਤਾਂ ਕੰਮ ਹੀ ਨੀ ਹੋਇਆ ਹੋਇਆ ਸੀਗਾ ਇੱਦਾਂ ਸਾਰਾ ਕੰਮ ਤੇ ਫਿਰ ਮੈਂ ਕਰਵਾਇਆ ਨਾਲ ਬੈਠ ਕੇ
ਹਾਂ ਉਹ ਤੇ ਹੈ ਹੀ ਹੈ ਫਿਰ ਬੱਚੇ ਆਪ ਵੀ ਕਿਹੜਾ ਕਰਦੇ ਨੇ
ਤੇ ਕੰਮ ਬੱਚਿਆਂ ਦੇ ਕਰਨ ਵਾਲੇ ਹੁੰਦੇ ਵੀ ਨੀ ਇਹ ਤੁਸੀਂ ਪ੍ਰੋਜੈਕਟ ਵੇਖੋ ਜਿਹੜੇ ਬੱਚਿਆਂ ਕਰਨ ਵਾਲੇ ਥੋੜੀ ਹੁੰਦੇ ਨੇ
ਈ ਨਾ ਮੋਡਲ ਬਣਾਉਣ ਨੂੰ ਦੇ ਦਿੰਦੇ ਨੇ ਪਤਾ ਨੀ ਕੀ ਕੀ ਬੱਚਿਆਂ ਨੂੰ ਸਮਝ ਵੀ ਨੀ ਆਉਂਦਾ
ਇਹ ਸਿਸਟਮ ਹੋਣਾ ਵੀ ਨੀ ਚਾਹੀਦਾ ਪਤਾ ਨੀ ਕਿਉਂ ਹੁਣੇ ਤੱਕ ਹੈ ਸਾਡਾ ਹੈਗਾ ਵੀ ਭੇਜੇ ਭਰੇ ਜਾਓ ਤੇ ਚੀਜ਼ਾਂ ਬਣਾਈ ਜਾਓ ਜਿਦਾ ਕੋਈ ਫ਼ਾਇਦਾ ਨਹੀਂੀ ਹੈ ਵੀ ਤੁਸੀਂ ਛੁੱਟੀਆਂ ਵਿੱਚ ਲਰਨ ਕਰਮ ਕਰੋ ਕੰਮ ਦਿਓ ਟੈਸਟ ਦਿਓ ਮਤਲਬ ਜਿੱਥੇ ਪੜ੍ਹਨ ਵਾਲਾ ਕੰਮ ਹੈ ਜੋ ਸਿਲੇਬਸ ਦਾ ਹੈਗਾ ਉਹ ਦਿਓ
ਨਹੀਂ ਪੜ੍ਹਾਉਣਾ ਪੜ੍ਹਾਉਂਦੇ ਨਹੀਂੀ ਹੈਗੇ ਅੱਜ ਕੱਲ ਨਾ ਨਾ ਅੱਜ ਕੱਲ ਪੜ੍ਹਾਉਂਦੇ ਨੀ ਹੈਗੇ ਸਿਰਫ ਕੋਪੀਆਂ ਕਾਲੀ ਕ੍ਰਾਂਤ ਲੱਗੇ ਹੋਏ ਨੇ
ਬਿਲਕੁਲ ਉਹੀ ਤੇ ਹੁਣ ਬੰਦਾ ਕਿੱਥੇ ਤੱਕ ਦੇਗਾ ਆਖਾ
ਉਓਹੀ ਨਾ ਇੱਕ ਸਬਜੈਕਟ ਦੀ ਤਿੰਨ ਤਿੰਨ ਕਾਪੀਆਂ ਲਾਈਆਂ ਹੋਈਆਂ ਇਹਨਾਂ ਨੇ ਔਰ ਬੱਚੇ ਨੂੰ ਆਉਂਦਾ ਕੁਛ ਨੀ ਹੁੰਦਾ ਉਹਨੂੰ ਜਿੰਨਾ ਮੈਂ ਪੜ੍ਹਾ ਰਹੀ ਹਾਂ ਬਸ ਉਹਨੂੰ ਓਨਾ ਹੀ ਆਉਂਦਾ ਸਕੂਲੋਂ ਤੇ ਉਹ ਕੁਛ ਨੀ ਕਰਕੇ ਆਉਂਦਾ ਬਸ ਇਹੀ ਹੈਗਾ ਅੱਜ ਕੱਲ
ਮੈਂ ਤਾਂ ਇਹ ਸੋਚਦੀ ਹਾਂ ਪਤਾ ਨੀ ਕਿਸ ਟਾਈਮ ਤੇ ਹੁਣ ਪੜ੍ਹਦੇ ਪਏ ਨੇ ਨਹੀਂ ਤੁਸੀਂ ਹੁਣ ਦੇਖੋ ਹੁਣ ਇਹਨਾਂ ਦੇ ਪੇਪਰ ਖਤ ਹੁਣ ਛੁੱਟੀਆਂ ਖਤਮ ਹੋਣਗੀਆਂ ਨਾਲ ਹੀ ਪੇਪਰ ਸ਼ੁਰੂ ਹੋ ਜਾਣਗੇ ਜਿਦਾ ਇਹਨਾਂ ਨੇ ਕੋਈ ਕੰਮ ਨੀ ਦਿੱਤਾ ਤਾਂ ਕੁਛ ਨੀ ਦਿੱਤਾ ਵੀ ਤੁਸੀਂ ਪਹਿਲਾਂ ਹੀ ਕਹਿ ਦੋ ਵੀ ਛੋਟੀਆਂ ਤੁਸੀਂ ਤਿਆਰੀ ਕਰਨੀ ਆਪਣੇ ਪੇਪਰਾਂ ਦੀ
ਹਾਂ ਹਾਂ ਉਓਹੀ ਉਹ ਬਈ ਫੇਿਰ ਉੱਪਰੋਂ ਦੀ ਸਾਨੂੰ ਕਰਾਣਾ ਪੈਂਦਾ ਹੈ ਜਾਂ ਤੇ ਤੁਸੀਂ ਉਹਨਾਂ ਦੇ ਲੈਵਲ ਦਾ ਕੰਮ ਦਵ ਜੋ ਉਹ ਆਪ ਕਰ ਲੈਣ
ਬਿਲਕੁਲ ਸ ਇਹ ਤਾਂ ਸਾਡੇ ਸਕੂਲ ਚ ਨਾ ਪਤਾ ਨੀ ਕਿਸ ਗੱਲ ਦਾ ਕੰਮ ਸ਼ਨ ਚੱਲ ਰਿਹਾ ਅੱਜ ਕੱਲ੍ਹ ਵੀ ਮਤਲਬ ਜੋ ਚੀਜ਼ਾਂ ਮੈਂ ਸਾਡੇ ਟਾਈਮ ਚ ਅਸੀਂ ਪੰਜਵੀਂ ਛੇਵੀਂ ਕਲਾਸ ਚ ਕਰੱਢਦੇ ਸੀਗੇ ਉਹ ਦੂਜੀ ਤੀਜੇ ਨੂੰ ਦੇ ਦਿੰਦੇ ਨੇ ਵੀ ਤੁਸੀਂ ਬੱਚੇ ਦੇ ਹਿਸਾਬ ਨਾਲ ਵੀ ਤਾਂ ਦਿਓ ਨਾ ਬੱਚਾ ਪਾਠ ਪਰੇਸ਼ਾਨ ਜਾਂਦਾ ਸਾਡੇ ਬੱਚੇ ਕੋਲ ਹੁਣ ਮਤਲਬ ਮੈਂ ਐਵੇਂ ਹੋ ਜਾਂਦੇ ਨੇ ਸਵੇਰੇ ਜਿਵੇਂ ਸਕੂਲ ਜਾਣਗੇ ਸਕੂਲ ਤੋਂ ਥੱਕ ਕੇ ਘਰ ਆਉਣਗੇ ਫੇਰ ਦੋ ਘੰਟੇ ਟਿਊਸ਼ਨ ਜਾਣਗੇ ਫਿਰ ਟਿਊਸ਼ਨ ਤੋਂ ਆ ਕੇ ਘਰ ਆ ਕੇ ਫਿਰ ਬੈਠ ਕੇ ਪੜ੍ਹਨਗੇ ਫੇਰ ਪੜ੍ਹਨ ਤੋਂ ਬਾਅਦ ਸੋ ਜਾਣਗੇ ਮਤਲਬ ਕੋਈ ਲਾਈਫ ਤਾਂ ਰਹਿ ਨਹੀਂੀ ਗਈ ਨਾ ਕਿ ਜਿੱਥੇ ਉਹ ਬੈਠ ਕੇ ਆਰਾਮ ਨਾਲ ਆਪਣਾ ਘਰ ਵੀ ਟਾਈਮ ਸਪੈਂਡ ਕਰਨ ਇੰਜੋਏ ਕਰਨ ਵੀ ਖੇਲਣ ਜਾਣ ਉਹ ਵਾਲਾ ਟਾਈਮ ਤੇ ਰਿਹਾ ਹੀ ਨਹੀਂ
ਨਹੀਂ ਉਹ ਟਾਈਮ ਨਹੀਂੀ ਰਿਹਾ ਹੁਣ ਕਿਤੇ ਹੁਣ ਤੇ ਬੱਚਿਆਂ ਨੂੰ ਬਸ ਇੰਨਾ ਹੈ ਕਿ ਬਸ ਖੇਲ ਲਈਏਸੀਂ ਜਾਂ ਫੋਨ ਚਲਾ ਲਈਏ ਜਾਂ ਖੇਲ ਲਈਏ
ਫੋਨ ਵੀ ਕੀ ਚਲਾ ਲਈਏ ਇਦ ਕਿ ਟਾਈਮ ਹੀ ਨਹੀਂ ਮਿਲਦਾ ਪਿਆ ਨਾ ਬੱਚਿਆਂ ਨੂੰ ਵੀ
ਹੁਣ ਤੇ ਛੋਟੀਆਂ ਹੈਗੀਆਂ ਹੁ ਹੁਣ ਤੇ ਵੈਸੇ ਵੀ ਛੁੱਟੀਆਂ ਹੈਗੀਆਂ ਮੇਰੇ ਬੱਚੇ ਤੇ ਇਨਾ ਪੜ੍ਹਦੇ ਨੀ ਪਏ ਆਪਣਾ ਖੇਲ ਲੈਦੇ ਮੌਜ ਮਸਤੀ ਕਰਨ ਨੂੰ ਲੱਗੇ ਹੋਏ ਨੇ ਫੇਿਰ ਮੈਂ ਵੀ ਕੁੱਛ ਨੀ ਕਹਿੰਦੀ ਮੈਂ ਕਹਿੰਦੀ ਹਾਂ ਕਿ ਚੱਲ ਬਈ ਛੁੱਟੀਆਂ ਪਈਆਂ ਹੋਈਆਂ ਫੇਿਰ ਤੇ ਬਈ ਆਪਣਾ ਇਹਨਾਂ ਨੇ ਬਿਜੀੀ ਹੋ ਜਾਂਣਾ ਸਾਰਾ ਸ਼ਡਿਊਲ ਇਹਨਾਂ ਦਾ ਫੇਿਰ ਤੇ ਇਹਨੂੰ ਖੇਲਣ ਵੀ ਨੀ ਮਿਲਣਾ ਕੁਛ ਨੀ ਮੈਂ ਫੇਰ ਕੁਛ ਨੀ ਕਹਿੰਦੀ। ਕਿਦਾਂ ਕਰਦੇ ਨੇ ਬਈ ਕਰ ਲੋ ਹੁਣ
ਉਹੀ ਤੇ ਤੁਸੀਂ ਖੁਦ ਦੇਖੋ ਹੁਣ ਬੱਚੇ ਇਸ ਟਾਈਮ ਤੇ ਨਹੀਂ ਖੇਲਣਗੇ ਤਾਂ ਕਦੋਂ ਖੇਲਣਗੇ। ਕਿਉਂਕਿ ਫੇਰ ਮਤਲਬ ਸਕੂਲ ਦੇ ਟਾਈਮ ਤੇ ਵੀ ਪਤਾ ਕੀ ਕੰਮ ਹੀ ਨਹੀਂ ਖਤਮ ਹੁੰਦਾ। ਉਸ ਦਿਨ ਵੀ ਮੇਰਾ ਜਿਵੇਂ ਛੋਟਾ ਹੈ ਬੇਟਾ ਜੋ ਉਹ ਸੈਕਿੰਡ ਕਲਾਸ ਚ ਹੈਗਾ ਤੇ ਉਹ ਕਹਿੰਦਾ। ਮਤਲਬ ਰਾਤੀ ਵੀ ਮਤਲਬ ਸਾਡੇ ਟਾਈਮ ਤੇ ਸਾਨੂੰ ਇੰਨਾ ਡਰ ਨੀ ਹੁੰਦਾ ਸੀਗਾ ਵੀ ਕੰਮ ਐਵੇਂ ਇੰਨਾ ਕਰਨਾ ਜਾਂ ਕੀ ਕਰਨਾ ਉਹ ਰੋਣ ਲੱਗ ਗਿਆ ਰਾਤੀ ਤੇ ਵੀ ਮੈਂ ਸਕੂਲ ਨੀ ਜਾਣਾ ਵੀ ਮੇਰਾ ਕੰਮ ਨੀ ਹੋਇਆ ਮੈਨੂੰ ਮੈਡਮ ਮਾਰੇਗੀ। ਮਤਲਬ ਇਹ ਚੀਜ਼ਾਂ ਥੋੜ੍ਹੀਆਂ ਬੱਚੇ ਨੂੰ ਨਾ ਪ੍ਰੈਸ਼ਰ ਦਿੰਦੀਆਂ ਨੇ ਮਤਲਬ ਤੁਸੀਂ ਪੜ੍ਹਾਓ। ਲੇਕਿਨ ਇੰਨਾ ਪ੍ਰੈਸ਼ਰ ਦੇ ਕੇ ਪੜ੍ਹਾਉਣਾ ਵੀ ਕਿਹੜਾ ਸਹੀ ਹੈ ਕਿਉਂਕਿ
ਹੁ, ਹੁ ਅੱਜ ਕੱਲ੍ਹ ਪ੍ਰੈਸ਼ਰ ਹੀ ਰਹਿ ਗਿਆ। ਹੁ ਬਿਲਕੁਲ ਨੀ ਪੜ੍ਹਦਾ ਉਹਨੂੰ ਡਰ ਪੈ ਜਾਂਦਾ ਫੇਿਰ ਭੱਜਦਾ ਫੇਰ ਉਹ ਚੀਜ਼ ਤੋਂ ਉਹੀ ਨਾ ਅੱਜ ਕੱਲ੍ਹ ਸਕੂਲੇ ਵੀ ਇਹ ਚੀਜ਼ਾਂ ਨੀ ਸਮਝਾਈ ਜਾ ਰਹੀਆਂ ਇੱਥੋਂ ਬੱਚੋਂ ਬੱਚਾ ਨਾ ਹੱਥੋਂ ਨਿ ਨਿਕਲਦਾ ਐਵੇਂ ਕਰਨ ਨਾਲ ਨਾ
ਔਰ ਉਹ ਨਾ ਨਹੀਂ ਫੇਰ ਪਤਾ ਕੀ ਹੁੰਦਾ ਫਿਰ ਮਾਵਾਂ ਨੂੰ ਵੀ ਇਹ ਹੁੰਦਾ ਚੱਲ ਬ ਫਟਾਵਟ ਕਿਸ ਤੋਂ ਕੰਮ ਮੰਗਾ ਕੇ ਉਹਨੂੰ ਕੋਪੀ ਕਰਕੇ ਦੇ ਦੋ ਵੀ ਹਾਂ ਸਕੂਲ ਦਿਖਾ ਦੇ ਪੜ੍ਹ ਥੋੜ੍ਹੀ ਰਿਹਾ ਫਿਰ ਬੱਚਾ ਉਹ
ਹਾਂ ਨਾ- ਨਾ ਕਿੱਥੇ ਕੁਛ ਨੀ ਸਿੱਖ ਰਿਹਾ ਅੱਜ ਕੱਲ ਬੱਚੇ ਸਕੂਲਾਂ ਦੀ ਤੇ ਮੈਂ ਕਹਿੰਣੀ ਆਂ ਕੁਛ ਕੁਛ ਨਹੀਂ ਸਿਖ ਰਹੇ।
ਉਹ ਤਾਂ ਹੈ ਹੀ ਅਸੀਂ ਖੁਦ ਹੁਣ ਬੈਠੇ ਹੁੰਦੇ ਹਾਂ ਨਾ ਮੈਂ ਪੁੱਛ ਲਵਾਂ ਕੋਈ ਗੱਲ ਕਿ ਹਾਂ ਇਹਦਾ ਜਵਾਬ ਦੇ ਇਹ ਕਿਵੇਂ ਹੁੰਦਾ-ਇਹ ਕਿਵੇਂ ਹੁੰਦਾ।। ਜੇ ਤਾਂ ਹਮੇ ਕਰਾਇਆ ਹੀ ਨਹੀਂ ਜੇ ਪਤਾ ਹੀ ਨਹੀਂ ਹੈ ਨਾ ਪੰਜਾਬੀ ਸਿਖਾਉਣ ਗਏ ਨਾ ਕੁਛ ਹੁਣ ਸਾਡੇ 'ਚ ਜਵਾਕਾਂ ਨੂੰ ਪੰਜਾਬੀ ਨੀ ਸਿਖਾਂਦੇ ਦੱਸੋ ਬੀ ਹੁਣ ਪੰਜਾਬੀ ਵੀ ਅਸੀ ਕਰ ਆ ਕੇ ਦਸੀ ਔਰ ਉਹ ਵੀ ਉਸ ਹਿੰਦੀ ਆਪਣੀ ਸ਼ੁਰੂ ਕਰ ਦਿੰਦੇ ਨੇ ਉਹ 'ਚ ਇਹਨਾਂ ਦੇ ਪਾਪਾ ਬੜਾ ਬੋਲਦੇ ਨੇ ਵੀ ਤੁਸੀ ਹਿੰਦੀ ਬੋਲਦੇ ਹਿੰਦੀ ਬੋਲਦੇ ਹੋ ਪਰ ਬੱਚਿਆਂ ਨੂੰ ਪੰਜਾਬ ਉਹ ਸਾਰਾ ਦਿਨ ਸਕੂਲ 'ਚ ਰਹਿੰਦੇ ਨੇ ਰਹਿੰਦੇ ਨੇ ਬੋਲਦੇ ਹੀ ਸਾਰੇ ਹਿੰਦੀ ਨੇ
ਹਾਂ ਹਾਂ ਜਿਹੜੇ ਨਹੀਂ ਪਰ ਜਿਹੜੇ ਸਕੂਲ 'ਚ ਮੇਰੇ ਬੱਚੇ ਪੜ੍ਹਦੇ ਪਏ ਨੇ ਨਾ ਉਹਦੇ ਵਿੱਚ ਤੇ ਉਹ ਬਹੁਤ ਅੱਛੇ ਨਾਲ ਪੰਜਾਬੀ ਕਲਾਸਿਸ ਤੇ ਫੋਕਸ ਕਰਦੇ ਨੇ ਉਹ ਮਤਲਬ ਉਹਨਾਂ ਨੇ ਕਾਪੀ ਬਣਵਾਈ ਹੋਈ ਹੈ ਹੋਰ ਹੋਮਵਰਕ ਵੀ ਦਿੰਦੇ ਨੇ ਉਹ ਮੇਰੇ ਦੋਨੋ ਬੱਚਿਆਂ ਦਾ ਨਾ ਇੰਟਰਸਟ ਹੈਗਾ ਵੀ ਆ ਪੰਜਾਬੀ ਤੇ ਮੇਰੇ ਬੱਚੇ ਤੇ ਪੜ ਵੀ ਲੈਂਦੇ ਨੇ। ਤਾਂ ਉਹਨਾਂ ਨੂੰ ਸਮਝ ਵੀ ਅੱਛੀ ਖਾਸੀ ਆਂਦੀ ਹੈ ਔਰ ਅਗਰ ਘਰ ਗਲਤੀ ਨਾਲ ਵੀ ਹੈ ਹਿੰਦੀ ਦਾ ਕੋਈ ਵੀ ਖਰ ਬੋਲ ਜਾਂਦੇ ਨੇ ਤੇ ਮੈਂ ਤੇ ਬਹੁਤ ਗੁੱਸਾ ਕਰਦੀ ਆਂਂ।
ਉਹੀ ਤੇ ਹੁਣ ਇਹਨਾਂ ਦੇ ਪਾਪਾ ਵੀ ਬੜਾ ਬੋਲਦੇ ਨੇ ਮੈਨੂੰ ਵੀ ਪਤਾ ਦੇਖੋ ਗੁੱਸਾ ਤਾਂ ਚਲੋ ਮੈਨੂੰ ਵੀ ਆਉਂਦਾ ਥੋੜਾ ਬਹੁਤ ਕੀ ਮਤਲਬ ਸਾਡੇ ਹੀ ਜਵਾਕ ਪੰਜਾਬੀ ਨੀ ਬੋਲਦੇ ਤੇ ਗਲਤ -ਗਲਤ ਹੈਗੀ ਪਰ ਫੇਰ ਕਦੇ ਕਦਾਰ ਹੁੰਦਾ ਨੇ ਬੱ ਬੱਚੇ ਨੂੰ ਸਾਰਾ ਦਿਨ ਜਿਸ ਜਿੱਥੇ ਰਹਿ ਰਿਹਾ। ਠੀਕ ਕੋਈ ਪੰਜਾਬੀ ਨਹੀਂ ਬੋਲ ਸਕਦਾ ਫਿਰ ਬੱਚੇ ਨੂੰ ਹੋ ਜਾਂਦਾ ਥੋੜਾ
ਹਾਂ-ਹਾਂ ਨਹੀਂ ਪੰਜਾਬੀ ਤੇ ਆਂਣੀ ਚਾਹੀਦੀ ਹੈ ਹਾਂਜੀ। ਨਹੀਂ ਪੰਜਾਬੀ ਤੇ ਬਹੁਤ ਜ਼ਰੂਰੀ ਹੈਗੀ ਹੈ ਪੰਜਾਬੀ ਤੇ ਹਰ ਇੱਕ ਛੋਟੇ- ਛੋਟੇ ਬੱਚੇ ਨੂੰ ਵੀ ਆਉਣੀ ਚਾਹੀਦੀ ਹੈ।
ਉਹ ਪਹਿਲੇ ਤਾਂ ਨਾ ਸਮਝਦੇ ਵੀ ਹੁੰਦੇ ਸੀ ਸਾਰੀ ਗੱਲਾਂ ਨਾ ਪੰਜਾਬੀ ਦੇ ਵਿੱਚ ਜਿਵੇਂ ਮੈਂ ਬੋਲ ਇਹ ਕਰਨਾ ਉਹ ਕਰਨਾ ਤੇ ਸਮਝਦੇ ਸੀ ਕਿ ਕੀ ਗੱਲ ਬੋਲ ਰਹੀ ਹੈ। ਪਰ ਹੁਣ ਪਤਾ ਕੀ ਗੱਲ ਹੋ ਜਾਂਦੀ ਹੈ। ਕਿ ਜਿਵੇਂ ਬੋਲ ਰਹੇ ਹੋ ਨਾ ਉਹ ਤੋਂ ਪੁੱਛਦੇ ਨੇ ਇਹਦਾ ਕੀ ਮਤਲਬ ਹੈ ਉਹਦਾ ਕੀ ਮਤਲਬ ਹੈ। ਕਿਉਂਕਿ ਉਹ ਚੀਜ਼ ਆਈ ਹੈ ਦੀ ਤਾਂ ਪਤਾ ਇਹਨਾਂ ਦੇ ਸਕੂਲ 'ਚ ਇਹ ਗੱਲ ਹੈ ਵੀ ਤੁਹਾਡੇ ਕੋਲ ਨਾ ਐਕਸਟਰਾ ਸਬਜੈਕਟ ਹੈਗੇ ਦੋ ਜਾਂ ਤੇ ਪੰਜਾਬੀ ਏ ਜਾਂ ਫਰੈਂਚ ਏ ਤੇ ਅੱਧੇ ਤੋਂ ਜ਼ਿਆਦਾ ਬੱ ਚ ਹੈਗੇ ਨੇ ਉਹ ਸਾਰੇ ਫਰੈਂਚ 'ਚ ਹੈਗੇ ਨੇ ਤੇ ਹੁਣ ਸਾਡੇ ਬੱਚੇ ਕਹਿੰਦੇ ਨੇ ਵੀ ਅਸੀ ਬੀ ਉਧਰ ਨਹੀ ਰਹਿਣਾ ਆਪਾਂ ਪੰਜਾਬੀ
ਉਹੀ ਨਾ ਫਿਰ ਉਹ ਵੀ ਆਪਣੇ ਹਾਂ ਦੋਸਤ ਉਹੀ ਦੋਸਤ ਮਗਰ ਲੱਗ ਜਾਂਦੇ ਨੇ ਹਾਂ ਉਹ ਤੇ ਹੈ ਹੀ ਹੈ ਪਰ ਨਹੀਂ ਮੈਂ ਤੇ ਕਦੀ ਅਲਾਓ ਨਹੀਂ ਕਰਾਂਗੀ ਫਰੈਂਚ ਵਗੈਰਾ ਸਿੱਖਣ ਨੂੰ ਵੀ ਮੇਰੇ ਬੱਚੇ ਤੇ ਪੜ ਨੇ ਪੰਜਾਬੀ ਆਪ ਵੀ ਮੈਂ ਤੇ ਰੋਜ਼ ਖੁਦ ਡਿਕਟੇਟ ਕਰਦੀ ਹਾਂ ਔਰ ਇਹ ਲਿਖਦੇ ਵੀ ਨੇ ਮੇਰੇ ਬੱਚ ਬੱਚਿਆਂ ਨੂੰ ਸਟਰੋਂਗ ਹੋ ਰਹੀ ਹੈ ਹੌਲੀ- ਹੌਲੀ
ਉਹੀ ਮੈਂ ਤਾਂ ਖੁਦ ਘਰ ਪੜਾਉਦੀ ਆਂ ਕਿ ਦੇਖੋ ਪਤਾ ਕੀ ਬੱਚਿਆਂ ਨੂੰ ਨਾ ਇੱਕ ਤਾਂ ਨਾ ਬਾਹਰ ਹੁੰਦਾ ਕੀ ਮੈਂ ਆਪਣੇ ਬੱਚੇ ਮਤਲਬ ਜਿਵੇਂ ਦੋਸਤਾਂ ਨਾਲ ਐਵੇਂ ਰਹਿਣਾ ਉਵੇ ਰਹਿਣਾ ਉਹ ਗੱਲ ਹੋ ਜਾਂਦੀ ਹੈ ਪਰ ਫਿਰ ਮੈਂ ਕਹਿੰਦੀ ਹਾਂ ਚਲੋ ਕੋਈ ਗੱਲ ਨੀ ਵੀ ਸਕੂਲ ਟਾਈਮ ਚ ਹੁੰਦਾ ਹੈ ਵੀ ਅਸੀਂ ਵੀ ਹੁੰਦੇ ਸੀ ਨਾ ਵੀ ਹੁੰਦਾ ਸੀ ਵੀ ਮੇਰੇ ਦੋਸਤ ਐਵੇਂ ਕਰਦੇ ਨੇ ਮੈਂ ਵੀ ਕਰਾਂ। ਤੇ ਮੈਂ ਕਹਿੰਦੀ ਹਾਂ ਕੋਈ ਗੱਲ ਨੀ ਤੁਸੀਂ ਕਰਲਓ ਪਰ ਘਰ ਮੈਂ ਸਿਖਾਣੀ ਹਾਂ ਫੇਰ ਕੀ ਚਲੋ ਤੁਸੀਂ ਘਰ ਤੇ ਬੋਲਿਆ ਕਰੋ ਕਮ ਤੋਂ ਕਮ ਪੰਜਾਬੀ ਸਿੱਖੋ ਤੇ ਸਹੀ
ਹਾਂਜੀ ਉਹੀ ਤੁਸੀਂ ਥੋੜਾ ਹੋਰ ਉਹਨਾਂ ਨੂੰ ਬੋਲੋ ਉਹਨਾਂ ਨੂੰ ਸਮਝਾਓ ਕਿ ਇਹ ਜ਼ਰੂਰੀ ਹੈਗੀ ਹੈ ਪੰਜਾਬੀ ਸਾਡੇ ਲਈ ਬਹੁਤ ਤੁਸੀਂ ਰੋਜ਼ ਉਹਨਾ ਨੂੰ ਡਿਕਟੇਟ ਕਰਿਆ ਕਰੋ ਉਹਨਾਂ ਨੂੰ ਲਿਖਵਾਇਆ ਕਰੋ
ਹਮ ਨਹੀਂ ਵੈਸੇ ਤਾਂ ਬੋਲਦੇ ਨੇ ਵਿੱਚ ਪਰ ਵਿੱਚ- ਵਿਚ ਨਾ ਅੱਧੇ ਜਿਹੜੇ ਸ਼ਬਦ ਹੁੰਦੇ ਨੇ ਉਹ ਹਿੰਦੀ ਤੇ ਆ ਜਾਂਦੇ ਨੇ ਕਦੇ ਕਦਾਰ
ਅੱਛਾ ਹਾਂ ਉਹ ਫਿਰ ਸਕੂਲਾਂ ਵਿੱਚ ਵੀ ਪ੍ਰੋਪਰ ਨਹੀ ਬੋਲਦੇ ਹੈਗੇ ਨਾ ਟੀਚਰਸ ਵੀ ਜਿਵੇਂ ਹੁੰਦੇ ਨੇ
ਬਸ ਓਹੀ ਹੁੰਦਾ ਵੈਸੇ ਤਾਂ ਬੋਲ ਲੈਂਦੇ ਨੇ, ਬੋਲਦੇ ਵੀ ਨੇ ਲਿਖਦੇ ਵੀ ਨੇ ਵੈਸੇ ਤੇ
ਹਾਂ ਬੋਲਣੀ ਤੇ ਦੇਖੋ ਚਲੋ ਆ ਹੀ ਜਾਂਦੀ ਹੈ ਲਿਖਣਾ ਥੋੜ੍ਹਾ ਔਖਾ ਹੁੰਦਾ ਹੈ
ਨਹੀਂ ਲਿਖ ਤਾਂ ਤੁਸੀਂ ਦੇਖੋਗੇ ਨਾ ਲਿਖ ਦਾ ਤੇ ਮੈਂ ਕਹਿੰਦੀ ਹਾਂ ਮੇਰੇ ਤੋਂ ਸੋਹਣਾ ਹੈਗਾ ਵੀ ਮਤਲਬ ਇੰਨਾ ਸਾਫ ਸੁਥਰਾ ਲਿਖੇਗਾ ਮਤਲਬ ਇਹਨੂੰ ਨਾ ਬਸ ਇਹ ਹੋ ਜਾਂਦਾ ਹੈ ਵੀ ਸ਼ਬਦ ਦਾ ਕਦੀ-ਕਦਾਰ ਮਤਲਬ ਨੀ ਸਮਝ ਆਉਂਦਾ ਕਦੀ ਕੁਛ ਹੁੰਦਾ, ਉਹ ਚੱਕਰ ਪੈਂਦਾ ਵੈਸੇ ਤਾਂ ਅੱਛਾ ਲਿਖਦਾ
ਹਾਂ, ਚਲੋ ਫਿਰ ਤੁਸੀਂ ਘਰ ਲਾਉਣਾ ਘਰ ਬਹੁਤ ਟਾਈਮ ਹੋ ਗਿਆ ਤੁਸੀਂ ਆਏ ਵੀ ਨੀ ਹੈਗੇ ਆ ਹਾਂਜੀ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ